ਹੂੰ,
ਸਤਿ ਸ੍ਰੀ ਅਕਾਲ ਜੀ ਕੀ ਹਾਲ ਠੀਕ ਹੋ
ਵਧੀਆ
ਕਿੱਥੇ ਜਾਂਦੇ ਹੋ ਯਾਰ ਤੁਸੀਂ
ਘਰ ਹੀ ਰਹਿੰਦੇ ਆ ਵੀ ਜਾਂਦੇ ਨੀ
ਤੁਸੀਂ ਤੁਹਾਡੇ ਨਾਲ ਕੋਈ ਮੇਲ ਮੁਲਾਕਾਤ ਨੀ ਕੋਈ ਕੁਛ ਨਹੀਂ
ਬਸ ਜੀ ਬਸ ਟਾਇਮ ਹੀ ਨਹੀਂ ਮਿਲਦਾ ਨਾ ਕਰੋ ਬਾਹਰ ਜਾਣ ਦਾ
ਅੱਛਾ ਇਨਾ ਬਿਜ਼ੀ ਹੋ ਗਈ ਹੋ।
ਇੱਕ ਮਿੰਟ ਹੋਲਡ ਕਰਨਾ ਭਾਈ ਸਾਹਿਬ ਹਾਂਜੀ,
ਹਾਂ, ਤੇ ਮੈਂ ਕਿਹਾ ਪਤਾ ਨੀ ਕਿੱਥੇ ਗਾਇਬ ਰਹਿੰਦੇ ਹੋ ਤੁਸੀਂ ਸਮਝ ਹੀ ਨਹੀਂੀ ਆਦੀ ਮੈਂ ਇੱਕ ਦੋ ਵਾਰੀ ਤੁਹਾਡੇ ਘਰ ਵੀ ਆਇਆ ਤੁਹਾਡੇ ਨਾਲ ਮੇਲ ਨੀ ਹੋਇਆ ਪਤਾ ਨੀ, ਪਰਿਵਾਰ ਵਾਲੇ, ਕੀ ਕਹਿ ਰਹੇ ਸਨ ਕਿੱਥੇ ਗਏ ਨੇ ਕਿਹੜਾ ਬਿਜਨਸ ਕਰ ਰਹੇ ਹੋ, ਸ਼ੁਰੂ
ਬਸ ਅਜੇ ਤੇ ਕੋਈ ਵੀ ਨਸਰੀ ਚਾਲੂ ਕੀਤੀ ਤਾ ਜੀ ਦੇਖਦੇ ਹਾਂ ਕਰਾਂਗੇ ਬਿਜਨਸ ਵੀ ਕਰਾਂਗੇ
ਹਾਂ ਨਹੀਂ ਕੁਛ ਨਾ ਕੁਛ ਨਵਾਂ ਲੱਭੋ ਮਵਾਂ ਬਿਜਨੈਸ ਸ਼ੁਰੂ ਕਰ ਅਤੇ ਹੋਰ ਕੁਛ
ਹੋਰ ਬਸ ਸੁਣਾਓ ਤੁਸੀਂ ਸੁਣਾਓ ਕੁਛ
ਬਸ ਜਾਂਦੇ ਹੋ ਗੁਰਦੁਆਰਾ ਸਾਹਿਬ
ਹਾਂਜੀ ਹਾਂਜੀ ਜਾਂਦੇ ਹ ਸਵੇਰੇ ਜਾਂਦੇ ਆ
ਕਿੰਨੇ ਵਜੇ ਜਾਂਦੇ ਉਹ
ਅਸੀਂ ਸਵੇਰੇ ਸਵਾ ਛੇ ਜਾਂਦੇ ਹਾਂ ਸਵਾ ਛੇ ਚ
ਅੱਛਾ
ਆ ਉੱਥੇ ਅਹ ਕਿਹੜਾ ਰਾਗੀ ਜੱਥਾ ਕਿਹੜਾ ਲੱਗਾ ਦਾ ਹੈ
ਹੈਨ ਇੱਕ ਹੈਗੇ ਨੇ ਹੈਡ ਰਾਗੀ ਕੇਗੇ ਨੇ ਉੱਥਰਦੇ ਆ ਉਹਨਾਂ ਨਾਲ ਜਾਂਦਾ ਜੀ
ਅੱਛਾ ਤੇ ਕੀਰਤਨ ਵੀ ਕਰਦੇ ਨੇ ਸਿਰਫ ਗ੍ਰੰਥ
ਨਹੀਂ ਕੀਰਤਨ ਵੀ ਕਕਦਾ ਤੇ ਗ੍ਰੰਥ ਹੈਗੇ ਇੱਕ ਹੀ ਲਾਏ ਦੇ ਨਾ ਬਜਟ ਨ ਹੈਗਾ ਗੁਰਦੁਆਰੇ ਵਾਲਿਆਂ ਦਿੰਦਾ ਹਾਂਜੀ ਹਾਂਜੀ ਠੀਕ ਗੁਰਦੁਆਰੇ ਦੇ ਹਿਸਾਬ ਨਾਲ ਠੀਕ ਕਰਕੇ
ਅੱਛਾ ਚਲੋ ਵਧੀਆ ਗੱਲ ਕਿੰਨੇ ਵਜੇ ਜਾਂਦੇ ਹੋ ਫੇਰ ਸਵੇਰੇ
ਅਸੀਂ ਛੇ ਵਜੇ ਜਾਂਦੇ ਹਾਂ ਜੀ ਇਹ ਸਵਾ ਚ
ਛੇ ਸਵਾ ਛੇ ਠੀਕ ਘੰਟਾ ਡੇਢ ਤੇ ਰੁ ਉਹਦੇ ਹੋ ਗਏ ਉੱਥੇ
ਹਾਂ ਹਾਂ
ਠੀਕ ਠੀਕ ਹੈ ਚਲੋ ਵਧੀਆ ਗੱਲ ਹੈ ਤੇ ਮੈਂ ਵੀ ਆ ਹੁਣ ਪਿੱਛੇ ਗਿਆ ਸੀ ਤੇ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਤੇ ਨਾਲ ਉਹਨਾਂ ਨੇ ਇੱਕ ਕਥਾ ਸੁਣਾਈ
ਅੱਛਾ
ਕਥਾ ਸੁਣਾਈ ਤੇ ਕਹਿੰਦੇ ਬਾਈ ਨਾਹ। ਮਨੁੱਖ ਉਸ ਭਗਵਾਨ ਤੇ ਰੱਬ ਤੇ ਵਿਸ਼ਵਾਸ ਨਹੀਂ ਕਰਦਾ। ਵੇ ਰੱਬ ਨੇੜੇ ਹੈ ਪਰ ਜਿਸ ਦਿਨ ਉਹ ਵਿਸ਼ਵਾਸ ਕਰ ਲੈਂਦਾ ਉਸ ਦਿਨ ਰੱਬ ਪ੍ਰਗਟ ਹੋ ਜਾਂਦਾ ਹੈ। ਉਹਨਾਂ ਨੇ ਫੇਰ ਇੱਕ ਸਾਖੀ ਸੁਣਾਈ ਮੈਨੂੰ ਤੇ ਮੈਂ ਬੜਾ ਪ੍ਰਭਾਵਿਤ ਐਸਾ ਕੀ ਸੀ ਵੀ ਨਾ ਇੱਕ ਕੋਈ ਹੈ ਸੀ ਭਗਤ ਬੰਦਾ। ਉਹਨੇ ਨਾ ਸ਼ਿਵਜੀ ਭਗਵਾਨ ਦੀ ਬਹੁਤ ਅਰਾਧਨਾ ਕੀਤੀ ਰੋਜ਼ ਆਰਤੀ ਕਰਨੀ ਧੂਪ ਬੱਤੀ ਕਰਨੀ ਤੇ ਕਈ ਸਾਲ ਬੀਤ ਗਏ ਉਹਦੇ ਕਈ ਸਾਲ ਬੀਤਣ ਤੋਂ ਬਾਅਦ ਜਨਾਂ ਬਾਰਾਂ ਸਾਲ ਬੀਤ ਗਏ ਪਤਾ ਨੀ ਇਸ ਤਰ੍ਹਾਂ ਸੁਣਾ ਰਹੇ ਸਾਨੂੰ ਕਹਿੰਦੇ ਬਾਰਾਂ ਸਾਲ ਬੀਤ ਗਏ ਨੇ ਤੇ ਕੁੱਝ ਪ੍ਰਾਪਤ ਤਾਂ ਹੋਇਆ ਨਹੀਂ। ਬੜਾ ਨਿਰਾਸ਼ ਜਿਹਾ ਉਹ ਕਿ ਬਾਜ਼ਾਰ ਵਿੱਚੋਂ ਨਿਕਲ ਰਿਹਾ ਸੀ ਤਾਂ ਕੋਈ ਮਿਲਣ ਜੁਲਣ ਵਾਲਾ ਕੋਈ ਉਹਦਾ ਸੰਗੀ ਉਹਨੇ ਪੁੱਛਿਆ ਕੀ ਗੱਲ ਕਹਿੰਦੇ ਵੀ ਅਸਾ ਇਸ ਤਰ੍ਹਾਂ ਮੈਨੂੰ ਬੜਾ ਲੰਬਾ ਸਮਾ ਸਮਾਂ ਹੋ ਗਿਆ ਤੇ ਬਾਰਾਂ ਸਾਲ ਹੋ ਗਏ ਨੇ ਮੈਨੂੰ ਤੇ ਕੋਈ ਗੱਲ ਬਾਾਤ ਨਹੀਂ ਬਣੀ ਤੇ ਉਹਨੇ ਪੁੱਛਿਆ ਬਈ ਕਿਹਦੀ ਅਰਾਧਨਾ ਕਰਦੇ ਹੋ? ਕਹਿੰਦਾ ਜੀ ਸ਼ੰਕਰ ਭੋਲਿਆ ਜੀ ਦੀ ਤੇ ਰੋਜ਼ ਤੂੰ ਬੱਤੀ ਕਰੀ ਦੀਏ ਹਾਂ ਤੇ ਰੋਜ਼ ਫੁੱਲ ਚੜਾਈ ਦੇ ਆ ਆਰਤੀ ਕਰੀ ਦੀਏ ਤੇ ਉਹ ਸਾਹਮਣੇ ਵਾਲਾ ਬੰਦਾ ਕਹਿੰਦਾ ਜੀ ਸ਼ੰਕਰ ਭੋਲੇ ਦਾ ਕੀ ਹੈ ਉਹ ਥੋੜੇ ਜਿਹੇ ਨਾ ਵੀਰ ਉਹ ਪ੍ਰਸੰਨ ਹੋਣ ਨਾ ਹੋਣ ਕੋਈ ਪਤਾ ਨਹੀਂ
ਹਮ ਹਮ
ਤੁਸੀਂ ਨਾ ਇਹ ਕੰਮ ਕਰੋ ਤੁਸੀਂ ਕ੍ਰਿਸ਼ਨ ਭਗਵਾਨ ਦੀ ਅਰਾਧਨਾ ਕਰੋ ਬਈ ਉਹ ਬੜੇ ਨਾਮ ਦੇ ਰਸੀਏ ਨੇ ਤੁਸੀਂ ਥੋੜਾ ਜਿਹਾ ਉਹਨੂੰ ਉਹਨਾਂ ਨੂੰ ਖੁਸ਼ ਕਰੋਗੇ ਤੇ ਕੋਸ਼ਿਸ਼ ਕਰੋਗੇ ਉਹ ਖੁਸ਼ ਹੋ ਜਾਣਗੇ ਪ੍ਰਸੰਨ ਹੋ ਜਾਣਗੇ ਜੋ ਮੰਗੋਗੇ ਮਿਲਲੇਗਾ। ਹਾਂ ਉਹ ਭਗਤ ਬੰਦਾ ਉਹ ਉਹਦੇ ਮਨ ਵਿੱਚ ਆ ਗਈ ਗੱਲ ਬਾਈ ਵਾਕਈ ਹੋ ਸਕਦਾ। ਸਕਦਾ ਯਾਰ ਇਹ ਵੀ ਗੱਲ ਹੋ ਸਕਦੀ ਹੈ ਜਾਂਦਾ। ਅਤੇ ਸ਼ੰਕਰ ਬੋਲੇ ਦੀ ਮੂਰਤੀ ਨੂੰ ਨਾ ਥੋੜ੍ਹਾ ਜਿਹਾ ਸਾਈਡ 'ਤੇ ਕਰਕੇ ਤੇ ਨਾਲ ਇੱਕ- ਕ੍ਰਿਸ਼ਨ ਜੀ ਦੀ ਮੂਰਤੀ ਰੱਖ ਦਿੰਦਾ ਤੇ ਪਹਿਲਾ ਦਿਨ ਹੁੰਦਾ ਹਾਲੇ
ਅੱਛਾ,
ਹਾਂ, ਪਹਿਲਾ ਹੀ ਦਿਨ ਹੁੰਦਾ ਹੈ ਤੇ, ਅਹ ਧੂਪ ਬੱਤੀ ਕਰਦਾ ਜਦੋਂ ਧੂਪ ਬੱਤੀ ਕਰਦਾ ਨਾ ਤੇ ਉਹ ਧੂਫ਼ ਦਾ ਧੂੰਆਂ ਨਾ ਭੋਲੇ ਸ਼ੰਕਰ ਦੀ ਮੂਰਤੀ ਵਾਲੇ ਪਾਸੇ ਜਾ ਰਿਹਾ ਹੁੰਦਾ ਹੈ।
ਅੱਛਾ,
ਉਹ ਭਗਤ ਦੇ ਮਨ ਵਿੱਚ ਵੇਖੋ ਗੱਲ ਆਂਦੀ ਐ, ਕਿ ਮੈਂ- ਮੈਂ ਬਾਰ੍ਹਾਂ ਸਾਲ ਹੂੰ, ਅਰਾਧਨਾ ਕੀਤੀ ਹੈ ਸ਼ੰਕਰ ਭੋਲੇ ਜੀ ਦੀ, ਤੇ ਗੱਲ ਬਣੀ ਤੇ ਹੁਣ ਮੈਂ ਕ੍ਰਿਸ਼ਨ ਜੀ ਦੀ ਕਰ ਰਹੀ ਹਾਂ ਆਰਾਧਨਾ ਤੇ ਮੈਂ ਤੂੰਵਾਂ ਪੋਲੇ ਸ਼ੰਕਰ ਨੂੰ ਕਿਉਂ ਦਿਆਂ ਸਿਰਫ ਕ੍ਰਿਸ਼ਨ ਜੀ ਕੋਲ ਜਾਣਾ। ਚਾਹੀਦਾ ਭੋਲਾ ਭੋਲਾ ਸੀ ਉਹ ਭਗਤ ਵਿਚਾਰਾ ਤੇ ਉਹਨਾਂ ਨਾ ਕੀ ਕੀਤਾ ਥੋੜ੍ਹੀ ਜਿਹੀ ਰੂਹ ਲੈ ਕੇ ਨਾ ਰੋਈ ਜਿਹਦੇ ਨਾਲ ਜੋਤ ਜਗਾਦੇ ਨੇ ਓ ਰੂਈ ਲੈ ਕੇ ਨਾ ਤੇ ਸ਼ੰਕਰ ਭੋਲੇ ਜੀ ਦੇ ਨੱਕ ਦੇ ਵਿੱਚ ਚ ਲਾ ਦਿੱ ਤੀਆਂ ਰੂੰਹ ਦੇ ਦੋ ਟੁਕ ੜ ਹਾਂ ਬਾਈ ਇਹ ਸ਼ੰਕਰ ਭੋਲੇ ਜਿਹਨੂੰ ਨਾ ਜਾਏ, ਧੂਆ ਇਹ ਖੁਸ਼ਬੂ ਨਾ ਜਾਏ। ਬਾਈ ਸਿਰਫ ਕ੍ਰਿਸ਼ਨ ਜੀ ਅਰਾਧਨਾ ਕਰ ਰਿਹਾ ਤਾਂ ਕ੍ਰਿਸ਼ਨ ਜੀ ਕੋਲ ਜਾਏ। ਇੱਕ ਕਹਿੰਦੇ ਜਦੋਂ ਜਦੋਂ ਉਹਨੇ ਨਾ ਉਹ ਭੋਲੇ ਸ਼ੰਕਰ ਦੇ ਨੱਕ ਦੇ ਵਿੱਚ ਉਹ ਰੂੰਹ ਲਗਾ ਦਿੱਤੀ ਆਵੇ ਖੁਸ਼ਬੋਹ ਨਾ ਜਾਏ ਕਹਿੰਦੇ ਨਾਲ ਦੇ ਨਾਲ ਹੀ ਭੋਲੇ ਸ਼ੰਕਰ ਜੀ ਪ੍ਰਗਟ ਹੋ ਗਏ।
ਅੱਛਾ,
ਹੈਂ ਫ਼ਿਰ ਗੱਲ।
ਹਮ।
ਸ਼ੰਕਰ ਜੀ ਪ੍ਰਗਟ ਹੋ ਗਏ ਤੇ ਇਹ ਹੁਣ ਭਗਤ ਸੀ, ਇਹ ਕਹਿਣ ਲੱਗਾ ਬਾਈ ਵੇਖੋ ਇੰਨੇ ਸਾਲ ਭਗਤੀ ਕੀਤੀ ਏ ਪ੍ਰਗਟ ਨਹੀਂ ਹੋਏ, ਅੱਜ ਕ੍ਰਿਸ਼ਨ ਜੀ ਦੀ ਭਗਤੀ ਕਰਨ ਲੱਗਾ ਤੇ ਐਨੀ ਈਰਖਾ ਮਤਲਬ ਸਹਿਜ ਸੁਭਾਅ ਉਹਦੇ ਮਨ ਵਿੱਚ ਆਇਆ, ਬਈ ਭਗਵਾਨ ਵੀ ਭਗਵਾਨ ਕੋਲੋਂ ਈਰਖਾ ਕਰਦੇ ਨੇ। ਇਹ ਉਹਦੇ ਮਨ ਵਿੱਚ ਆਇਆ ਐਵੇਂ ਸ਼ੰਕਾ। ਤੇ ਬਾਈ ਇਨੇ ਸਾਲ ਭਗਤੀ ਕੀਤੀ ਤਾਂ ਦਰਸ਼ਨ ਨਹੀਂ ਹੋਏ, ਕ੍ਰਿਸ਼ਨ ਜੀ ਦੀ ਭਗਤੀ ਕਰਨ ਲੱਗਾ ਤੇ ਪ੍ਰਗਟ। ਤੇ ਹੋ ਗਿਆ ਏਨੀਂ ਈਰਖਾ। ਤੇ ਸ਼ੰਕਰ ਭੋਲੇ ਕਹਿਣ ਲੱਗੇ, ਉਹ ਭਗਤਾ ਇਹ ਈਰਖਾ ਨਹੀਂ, ਤੂੰ ਨਾ ਤੇਰੇ ਤੇਰੇ ਮਨ ਨੇ ਅੱਜ ਇਸ ਗੱਲ ਤੇ ਵਿਸ਼ਵਾਸ ਕੀਤਾ ਹੈ ਨਾ, ਕਿ ਮੈਂ ਇਹ ਖੁਸ਼ਬੋ ਇਹ ਸੁਗੰਧੀ ਸੂੰਘ ਸਕ ਮਤਲਬ ਤੂੰ ਮੈਨੂੰ ਸ ਅਕਸ਼ਾਤ ਮੰਨਿਆ ਹੈ। ਤੂੰ ਅੱਜ ਮੰਨਿਆ ਮੈਨੂੰ ਸ਼ ਸ਼ਾਂਤ। ਤੂੰ ਅੱਜ ਮੰਨਿਆ, ਜੇ ਪਹਿਲੋਂ ਕਦੀ ਮੰਨ ਜਾਂਦਾ ਕਿ ਮੈਂ ਸਭ ਕੁਛ ਮਹਿਸੂਸ ਕਰਦਾ ਹਾਂ। ਤੇ ਫ਼ਿਰ ਤੈਨੂੰ ਮੈਂ ਉ ਤੇ ਦਰਸ਼ਨ ਦੇ ਦੇ ਜਿਹੜੇ ਸਨ ਤੇ ਤੂੰ ਅੱਜ ਮਹਿਸੂਸ ਕੀਤਾ, ਤੇ ਮੈਂ ਤੈਨੂੰ ਤਾਂ ਅੱਜ ਦਰਸ਼ਨ ਦਿੱਤੇ ਨੇ। ਤੇ ਫ਼ਿਰ ਭੋਲੇੋ ਸ਼ੰਕਰ ਨੇ ਕਿਹਾ ਵੀ ਜਿਹੜਾ ਮੈਨੂੰ ਵਿਸ਼ਵਾਸ ਕਰਕੇ ਜਿਤਨਾ ਨਜ਼ਦੀਕ। ਦੀਕ ਸਮਝੇਗਾ। ਤੇ ਮੈਂ ਉਹਦੇ ਉਹਨਾਂ ਹੀ ਨਜ਼ ਨਜ਼ਦੀਕ ਹੋਵਾਂਗਾ। ਤੇ ਜੇ ਕੋਈ ਸ਼ੰਕ ਪੱਕਾ ਕਰੇਗਾ ਤੇ ਫਿਰ ਉਹ ਉਹ ਸ਼ੰਕਿਆ ਵਿੱਚ ਹੀ ਰਹਿ ਜਾਏਗਾ। ਤੇ ਉਹੀ ਫੇਰ। ਉਹਨਾਂ ਨੇ ਇਹ ਵੀ ਸਾਖੀ ਸੁਣਾਈ ਸੀ, ਤੇ ਸ਼ਬਦ ਮੇਰੇ ਖਿਆਲ ਨਾਲ ਉਹ ਵਾਲਾ ਪੜ੍ਹ ਰਹੇ ਸਨ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਗਾਈ। ਤੇ ਮੈਨੂੰ ਬੜਾ ਚੰਗਾ ਲੱਗਾ ਹਾਂ, ਮੈਂ ਪੂਰੀ ਸਾਖੀ ਸੁਣ ਕੇ, ਪੂਰਾ ਕੀਰਤਨ ਸੁਣ ਕੇ ਗੁਰਬਾਣੀ ਸੁਣ ਕੇ, ਭੋਗ ਪੁਆ ਕੇ, ਫ਼ਿਰ ਰਾ ਬਈ ਸਿੰਘ ਨੂੰ ਮਿਲ ਕੇ ਤੇ ਉਹਨੂੰ ਐਪ੍ਰਰੀਸ਼ੀਏਟ ਕੀਤਾ ਵੀ।
ਅੱਛਾ ਅੱਛਾ।
ਕੀਰਤਨ ਕੀ
ਹੂੰ-ਹੂੰ ਬਹੁਤ ਵਧੀਆ ਸਾਥੀ ਐ,
ਬੜੇ ਗੁਣੇ ਬੈਠੀ ਉਹਨੂੰ ਸੰਸਾਰ ਤੇ ਜੀ ਵੇਖੋ ਕੀ ਕਹਿ ਸਕਦੇ। ਤੇ ਮੈਂ ਬਹੁਤ ਪ੍ਰਭਾਵਿਤ ਹੋਇਆ ਔਰ ਬਹੁਤ ਪ੍ਰੇਰਨਾਦਾਇਕ ਸਾਖੀ ਐ। ਤੇ ਇਹ ਇਹ ਐਕਚੁਅਲੀ ਨਾ ਅਹ ਮੈਨੂੰ ਹਲਕੀ ਫੁਲਕੀ ਯਾਦ ਸੀ। ਬਜ਼ੁਰਗਾਂ ਕੋਲੋਂ ਸੁਣਿਆ ਕਰਦੇ ਸੀ ਬਹੁਤ ਪਹਿਲੇ ਛੋਟੇ ਹੁੰਦੇ ਸੀ ਸਾਡੇ ਦਾਦੀ ਦਾਦਾ ਜੀ ਕਿਸੇ ਵੇਲੇ ਸਾਨੂੰ ਸਾਖੀਆਂ ਸੁ ਸੁਣਾ ਦਿੰਦੇ ਸਨ ਤੇ ਮੇਰੇ ਖਿਆਲ ਨਾਲ ਮੈਨੂੰ ਉਦੋਂ ਦੀ ਹਲਕੀ ਜਿਹੀ ਯਾਦ ਬਈ ਇਸ ਤਰ੍ਹਾਂ ਦੀ ਵੀ ਕੋਈ ਸਾਖੀ ਸੀ ਬਟ ਇਹ ਵੀਰ ਜੀ ਨੇ ਗਿਆਨੀ ਜੀ ਨੇ, ਦੁਬਾਰਾ ਮੈਨੂੰ ਨਾ ਰਿਮਾਇੰਡ ਕਰਾ ਦਿੱਤੀ।
ਅੱਛਾ
ਵਿਸ਼ਵਾਸ ਦੀ ਗੱਲ ਤੁਸੀਂ ਜਿੰਨਾ ਰੱਬ ਨੂੰ ਵਿਸ਼ਵਾਸ ਕਰਕੇ ਨੇੜੇ ਮੰਨੋ ਉਹ ਤੁਹਾਡੇ ਓਨਾ ਹੀ ਨੇੜਾ ਹੋਏ ਨੇੜੇ ਹੋਏਗਾ।
ਹੂੰ ਸਹੀ ਗੱਲ ਐ।
ਤੇ ਤੁਸੀਂ ਵੀ ਜਾਂਦੇ ਹੋ ਨਾ ਗੁਰੂ ਘਰ ਤੇ ਬਾਣੀ ਨੂੰ ਸੁਣੋ ਆਨੰਦ ਲੱਭ ਤੇ ਜੇ ਕੋਈ ਰਾਗੀ ਸਿੰਘ ਜਾਂ ਕਥਾ ਵਾਚਕ ਕਥਾ ਸੁਣਾ ਰਿਹਾ ਕਥਾ ਕਰ ਰਿਹਾ ਸਾਖੀ ਸੁਣਾ ਰਿਹਾ ਉਹਨੂੰ ਬੜੇ ਧਿਆਨ ਨਾਲ ਕੁਛ ਨਾ ਕੁਛ ਜਰੂਰ ਪ੍ਰਾਪਤ ਹੋਏਗਾ ਐਸਾ ਹੋ ਨਹੀਂ ਸਕਦਾ। ਕਿ ਗੁਰੂ ਕੀ ਬਾਣੀ ਚੱਲ ਰਹੀ ਹੋਵੇ, ਕਥਾ ਚੱਲ ਰਹੇ ਹੋਣ ਵਿਚਾਰਾਂ ਚੱਲ ਰਹੀਆਂ ਹੋਣ ਤੇ ਕੁੱਝ ਪ੍ਰਾਪਤ ਨਾ ਹੋਵੇ।
ਹਾਂਜੀ-ਹਾਂਜੀ
ਗਿਆ ਸੀ।
ਅਸੀਂ ਗਏ ਸੀ ਤਾਂ ਤੇ ਉਹਨਾਂ ਨੇ ਉਹ ਲਾਇਆ ਸੀ ਜੀ ਮਾਧੋ ਹਮ ਐਸੇ ਤੂੰ ਐਸਾ
ਅੱਛਾ ਵੇਸੇ ਵਖੋ ਗੁਰਬਾਣੀ ਹਾਂ। ਦੇਖੋ ਕਿਤਨੀ ਪ੍ਰੇਰਨਾ
ਹੂੰ
ਤੇ ਹੁਣ ਧਿਆਨ ਰੱਖਣਾ ਕਦੀ ਵੀ ਜਾਓ ਅੱਜ
ਹਾਂਜੀ-ਹਾਂਜੀ ਅੱਜ ਗਏ ਸੀ
ਕਦੀ ਵੀ ਜਾਓ ਨਾ ਤੇ ਗੁਰਬਾਣੀ ਨੂੰ ਬੜੇ ਧਿਆਨ ਨਾਲ ਸੁਣੋ ਕਿ ਬਾਣੀ ਵਿੱਚ ਹੀ ਲਿਖਿਆ। ਕੋਈ ਗਾਵੇੈ ਕੋ ਸੁਣੇ ਹਰਨਾਮਾ ਚਿੱਤ ਤ ਲਾਏ ਚਿੱਤ ਲਾ ਕੇ ਕੋਈ ਵੀ ਗਾਹ ਸੁਣ ਸਕਦਾ। ਕੋਈ ਵੀ ਧਰਮ ਦਾ ਬੰਦਾ ਤੇ ਉਹ ਕਹਿੰਦੇ ਬਈ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ। ਕਹੋ ਕਬੀਰ ਸੰਨਸਾ ਨਹੀਂ। ਅੰਤ ਪਰਮ ਗਤਕਪਾਏ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜਾ ਸੁਣ ਲਏਗਾ ਨਾ, ਮੰਨ ਲਏਗਾ। ਉਹ ਅੰਤ ਨੂੰ ਪਰਮ ਗਤੀ ਪਾਏਗਾ।
ਹੂੰ,
ਇਹ ਕੰਸੈਪਟ ਹੁੰਦਾ ਹੈ ਗੁਰਬਾਣੀ ਦਾ,
ਅੱਛਾ,
ਤੁਸੀਂ ਧਿਆਨ ਰੱਖੋ, ਕਦੀ ਜਾਓ ਤੇ ਇਕਦਮ ਆਣ ਦੀ ਕੋਸ਼ਿਸ਼ ਨਾ ਕਰੋ ਕੋਈ ਨੀ ਬਾਬਾ ਕਿਰਪਾ ਕਰੇਗਾ ਹਨਾ ਚਲੋ। ਅਤੇ ਠੀਕ ਹੈ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਹਾਂ।